ਹੈਲੋ, ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ
ਸ਼੍ਰੀ ਅਕਾਲ ਭੈਣਜੀ ਜੀ ਹੋਰ ਕਿਆ ਚਾਲ ਨੇ
ਠੀਕ ਏ ਤੁਸੀਂ ਆਪਣੀ ਸੁਣਾਓ ਹੋਰ ਕੀ ਹਾਲ ਏ
ਹਮ ਬਸ ਵਧੀਆ-ਵਧੀਆ
ਬਸ ਹੋਰ ਕੀ ਕਰਦੇ ਪਏ ਸੀ ਹਮ ਮੈਂ ਸੁਣਿਆ ਹੈਗਾ ਤੁਹਾਡੇ ਘਰ ਬੱਚੇ ਆਏ ਹੋਏ ਨੇ ਨਨਾਣਾਂ ਆਈਆਂ ਹੋਈਆਂ ਨੇ ਹੈਂ ਥੱਕ ਗਏ ਹੋਵੋ ਗੇ ਤੁਸੀਂ ਤੇ ਵਿਚਾਰੇ ਕੰਮ ਕਰ ਕਰ ਕੇ ਹੈ।
ਨਹੀਂ ਨਹੀਂ ਉਹ ਚਲੋ ਆਇਆ ਗਿਆ ਤੇ ਰਹਿੰਦਾ ਈ ਛੁੱਟੀਆਂ ਪਈਆਂ ਹੋਈਆਂ, ਤੇ ਹੋਰ ਕਿੱਥੇ ਆਉਣਾ, ਬੱਚੇ ਬੱਚਿਆਂ ਨੇ ਨਾਨਕੇ ਹੀ ਆਣਾ, ਅਹ ਰਲ ਕੇ ਕਰ ਲਈਦਾ ਸਸ ਵੀ ਕਰ ਲੈਂਦੀ ਮੈਂ ਵੀ ਕਰ ਲੈਂਦੀ ਹਾਂ।
ਹਮ ਹਮ ਚਲੋ ਐਹੀ ਟਾਈਮ ਹੁੰਦਾ ਹੈਗਾ ਅੱਗੋਂ, ਨਨਾਣਾਂ ਨੇ ਆਪਣੇ ਘਰ ਜਾ ਕੇ ਹੁਣ ਕਰਨਾ ਹੈਗਾ ਹੁਣ ਉਹਨਾਂ ਦੀ ਨਨਾਣਾਂ ਆਣਗੀਆਂ ਹੁਣ ਉਹ ਬਹਿ ਬਹਿ ਕੇ ਖਾਣਗੀਆਂ ਤੇ ਫਿਰ ਹੁਣ ਉਹਨਾਂ ਨੇ ਕਰਨਾ ਹੈ ਤੇ ਚੱਲਦਾ ਹੀ ਰਹਿਣਾ ਹੈਗਾ ਨਹੀਂ
ਹਾਂਜੀ ਹਾਂਜੀ
ਬਸ ਹੋਰ ਬੱਚਿਆਂ ਦੀ ਬੱਚੇ ਕੀ ਕਰਦੇ ਪਏ ਨੇ ਕੁਛ ਸਮਰ ਕੈਂਪ ਵਗੈਰਾ ਜੁਆਇਨ ਕੀਤਾ ਸੀ, ਗੁੜੀਆਂ ਨੇ ਤੁਹਾਡੀ
ਹਾਂ ਕੀਤਾ ਸੀ। ਇਹਨੂੰ ਮੈਂ ਸਾਡੇ ਘਰ ਦੇ ਕੋਲ ਹੈਗੀ ਐ ਇੱਕ, ਉਹ ਟਿਊਸ਼ਨ ਵਗੈਰਾ ਪੜ੍ਹਾਉਂਦੀ ਐ ਤੇ ਉਹਨੇ ਇਸ ਵਾਰੀ ਨਾ ਸਟਾਰਟ ਕੀਤਾ ਸੀ ਸਮਰ ਕੈਂਪ ਤੇ ਬਸ ਉਹ ਕਹਿੰਦੀ ਵੀ ਅ ਤੁਸੀਂ ਭੇਜਣਾ ਭੇਜ ਦਿਓ ਫਿਰ ਮੈਂ ਕਿਹਾ ਚੱਲ ਘਰ ਬੈਠੀ। ਤੰਗ ਕਰਦੀ ਹੈ? ਤੇ ਫਿਰ ਮੈਂ ਭੇਜਿਆ ਸੀ ਹਾਂ ਹੁਣੀ ਹਾਂ ਦਸ ਦਿਨ ਦਾ ਸੀ। ਬ ਸਮਰ ਕੈਂਪ ਵਿੱਚ ਪਹਿਲਾਂ ਉਹਨੇ ਕਰਵਾਇਆ ਵੀ ਜਿਵੇਂ ਇਹ ਛੋਟੀ ਹੈ ਨਾ ਹਲੇ ਕਲਰਸ ਵਗੈਰਾ ਅ ਵੀ ਹਾਂ। ਕਬਲਿੰਗ ਸਿਖਾਈ ਇਹਨੂੰ ਰ ਕਲਰ ਜਿਵੇਂ ਕਰਦੀ ਬਾਹਰ ਨਿਕਲ ਜਾਂਦਾ ਸੀ ਜਿਵੇਂ ਆਊਟ ਲਨ ਤੋਂ? ਉਹ ਵੀ ਕੰਟਰੋਲ ਕਰਾਇਆ ਗਿਆ। ਜੀ ਹਾਂਜੀ। ਕਲਰ ਅੰਡਰ ਦੇ ਵਿੱਚ ਕਰਨਾ ਲਾਈਨ ਦੇ ਅੰਦਰ?
ਹੂੰ ਮੈਂ ਵੀ ਬਸ ਆਪਣੇ ਪੇਕੇ? ਪੇਕੇ ਆ ਗਈ ਸੀ ਮੇਰੇ ਬਿਨਾਂ ਉੱਥੇ ਇੱਕ ਹੈਗਾ ਯੋਗਾ ਸੈਂਟਰ? ਉੱਥੇ ਜਿਵੇਂ ਮੈਂ। ਯੋਗਾ ਵਗੈਰਾ ਕਰਨ ਜਾਂਦੀ ਹੈਗੀ ਸੀ। ਤੇ ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀ? ਦੀ ਉਹਨਾਂ । ਨੇ ਮੈਨੂੰ ਕਿਹਾ? ਕਿਹਾ ਸੀ ਉਹਨਾਂ ਨੇ ਮੈਨੂੰ ਕਿਹਾ ਹੈਗਾ ਸੀ? ਦੀ ਤੁਸੀਂ ਆਪਣੇ ਬੱਚਿਆਂ ਨੂੰ ਭੇਜ ਦੋ ਅਸੀਂ ਜਿਮਨਾਸਟਿਕ ਦੀ ਕਲਾਸਿਸ ਸ਼ੁਰੂ ਕੀਤੀਆਂ ਨੇ?
ਹੂੰ ਹੂੰ।
ਤੇ ਫਿਰ ਮੈਂ ਕੁਛ ਪੇਕੇ ਆਉਣਾ ਸੀ ਬਸ ਫਿਰ ਮੈਂ ਤਾਂ ਜੁਆਇਨ ਕਰਵਾ ਨਹੀਂ। ਪਾਈ ਹੈਗੀ। ਪਰ ਮੇਰਾ ਮਨ ਉਹ ਤੇ ਕਹਿੰਦੇ? ਦੀ ਵੀ ਚਾਰ ਸਾਲ। ਤੇ ਚਾਰ ਸਾਲ ਦਾ ਬੱਚਾ ਹੋਣਾ? ਅੱਛਾ ਇਹਦਾ ਉਸ ਤੋਂ ਬਾਅਦ?
ਹੂੰ। ਅੱਛਾ। ਹੂੰ ਹੂੰ ਹੈਲੋ ਭੈਣਜੀ ਆਵਾਜ਼ ਚਲੀ ਗਈ ਤੁਹਾਡੀ ਆ ਨੀ ਰਹੀ? ਹੈਲੋ ਹੈਲੋ। ਭੈਣ ਜੀ। ਹੈਲੋ। ਹੂੰ ਹੈਲੋ ਨਹੀਂ ਆ ਰਹੀ?
ਮੈਨੂੰ ਤੇ ਤੁਹਾਡੀ ਪੂਰੀ ਆਵਾਜ਼?
ਹਾਂਜੀ ਹਾਂਜੀ। ਜੀ ਹੁਣ ਆ ਗਈ ਹੈ।
ਹੁਣ ਆ ਰਹੀ ਹੈ?
ਹਾਂ ਹਾਂ ਬੱਸ ਇਹ ਨੈਟਵਰਕ ਦੀ?
ਹੂੰ ਨਾ ਬਸ ਮੈਂ ਤੇ ਦੱਸਦੀ ਸੀ? ਜਿਮਨਾਸਟਿਕ ਦੀ ਕਲਾਸਿਸ ਹੈਗੀਆਂ ਸੀ ਮੇਰੇ ਬੱਚਿਆਂ ਦੀਆਂ ਤੇ ਬਸ ਮੈਂ ਇੱਥੇ ਪੇਕੇ ਆ ਗਈ ਹਾਂ ਬਸ। ੋਂ ਹੁਣ ਜਾਵਾਂਗੀ ਤਾਂ ਜਿਮਨਾਸਟਿਕ ਦੀ ਕਲਾਸਿਸ ਬੱਚਿਆਂ ਦੀ ਸ਼ੁਰੂ ਕਰਾਂਗੀ ਮੈਂ। ਉਹ ਜੋ ਵੀ ਹਫ਼ਤਾ ਦਾ ਰਹਿਣਗੀਆਂ ਨਾ। ਬੱਚਿਆਂ ਨੂੰ ਉੱਥੋਂ ਜੁਇਨ ਕਰਵਾਵਾਂਗੀ।
ਹਮ ਹਮ ਤੇ ਮਹੀਨੇ ਦਾ ਆ ਉਹਵੇ ਬੀਜੀ ਮਹੀਨੇ ਦਾ ਆ। ਪੰਦਰਾਂ ਦਿਨਾਂ ਦੀ ਜਿਵੇ ਕਲਾਸਿਸ ਜਿਹੜੀ ਜਿਮਨਾਸਟਿਕ ਦੀ
ਵਨ ਮੰਥ ਦੀ ਹੈਗੀ ਸੀ ਇਹਦੇ ਚਾਰਜਜ ਨਾ ਟੂ ਥੋਸੰਡ ਹੈਗੇ ਸੀ। ਤੁਸੀਂ ਇਹ ਕਹਿ ਲਓ। ਇਵੇਂ ਮਹੀਨੇ ਦੇ ਦੋ ਹਜ਼ਾਰ ਨੇ ਇਹਨਾਂ ਨੇ ਪਰ ਕਲਾਸ ਨਾ ਇਹਨਾਂ ਨੇ ਸੌ ਰੁਪਿਆ ਰੱਖਿਆ ਇੱਕ ਤਰ੍ਹਾਂ ਦਾ। ਅਗਰ ਤੁਸੀਂ ਜਿਵੇਂ ਇੱਕ ਦੋ ਕਲਾਸਿਸ ਅਟੈਂਡ ਕਰਨੀਆਂ ਨੇ ਫੇਰ ਇੱਕ ਦੋ ਘੰਟੇ ਦਾ ਸੈਸ਼ਨ ਲਾਂਦੇ ਹੈਗੇ। ਹੈਗੇ ਨੇ ਇਹਨਾਂ ਨੇ ਹਰ ਤਰ੍ਹਾਂ ਦਾ ਮੋਡਿਊਲ ਬਣਾਇਆ ਹੋਇਆ ਵੀ ਵੀਕਲੀ ਕਲਾਸ ਵੀ ਬਣਾਈ ਹੋਈ ਹੈ ਡੇਲੀ ਕਲਾਸ ਵੀ ਬਣਾਈ ਹੋਈ। ਇਹ ਫਿਫਟੀਨ ਡੇਜ਼ ਦੀ ਵੀ ਟੀ ਡੇਜ਼ ਦਾ
ਅਲੱਗ ਅਲੱਗ ਗਰੁੱਪਸ ਬਣਾਏ ਹੋਣੇ ਉਹਨਾਂ ਨੇ?
ਹਾਂ ਹਾਂ। ਕਾਫ਼ੀ ਅੱਛਾ ਕਰਵਾਂਦੇ ਹੈਗੇ ਨੇ ਬਸ ਕੁੜੀ ਮੇਰੀ ਕਹਿੰਦੀ ਹੈਗੀ ਸੀ ਵੀ ਪਹਿਲੇ ਤੁਸੀਂ ਮੰਮਾ ਮੈਨੂੰ ਨਾਨੀ ਹਾਊਸ ਲੈ ਕੇ ਚੱਲੋ ਉਸ ਤੋਂ ਬਾਅਦ ਮੈਂ ਆ ਕੇ ਜਿਮਨਾਸਟਿਕ ਜੁਇਨ ਕਰਾਂਗੀ ਤੇ ਬਸ ਹੁਣ ਜਾਵਾਂਗੇ ਆਪਿਸ। ਤਾਂਹੀ ਜਿਮਨਾਸਟਿਕ ਜੁਆਇਨ ਕਰੇਗੀ। ਤੁਸੀਂ ਵੀ ਇਹੋ ਜਿਹੀ ਕਿਸ ਐਕਟੀਵਿਟੀ ਦੇ ਬੱਚਿਆਂ ਨੂੰ ਪਾ ਦਿਆ ਕਰ ਕੇ ਤੁਹਾਡੇ ਇਥੇ ਨੀ ਹੈਗਾ ਇਸ ਤਰ੍ਹਾਂ ਦੀ ਕੋਈ ਜਿਮਨਾਸਟਿਕ ਵਾਲੀ ਹੈਗੀ। ਐਕਟੀਵਿਟੀ
ਨਹੀਂ ਇੱਥੇ ਤੇ ਨਹੀਂ ਹੈਗੀ ਮੈਨੂੰ ਪਤਾ ਹੀ ਨਹੀਂ ਹੈਗੀ ਵੈਸੇ। ਉਹਦਾ ਇੱਥੇ ਡਾਂਸ ਕਲਾਸ ਤੇ ਹੈਗੇ। ਵੀ ਬੱਚਿਆਂ ਨੂੰ ਜਿਵੇਂ ਸ਼ਾਮ ਦੀ ਡਾਂਸ ਕਲਾਸ ਮੈਨੂੰ ਪ ਲੈ ਕੇ ਗਈ ਸੀ। ਇਹਦਾ ਮਨ ਹੀ ਨਹੀਂ ਹੈਗਾ ਸੀ। ਬਸ ਫਰ ਐ ਰੋਂਦੀ ਪੀ ਸੀ ਮੈਂ ਕਿਹਾ ਫਿਰ ਜ ਸਕੂਲ ਹੋਵੇ ਤੇ ਬੰਦਾ ਜਬਰਦਸਤੀ ਛੋੜ ਵੀ ਆਵੇ ਤੇ ਫੇਰ ਇੱਥੇ ਚੰਗਾ ਵੀ ਨੀ ਲੱਗਦਾ ਵੀ ਬੱਚਾ ਰੋਂਦਾ ਹੋਵੇ ਤੇ ਅਸੀਂ ਛੱਡ ਕੇ ਆਈਏ। ਫਿਰ ਮੈਂ ਰਹਿਣ ਈ ਦਿੱਤਾ ਮੈਂ ਕਿਹਾ ਇਹਦਾ ਮਨ ਹੀ ਨਹੀ ਹੈਗਾ ਬੱਚੇ ਦਾ ਮਨ ਹੋਵੇ ਨਾ ਓਦਾਂ ਤਾਂ ਡਾਂਸ ਕਰਦੀ ਹੈ ਘਰ ਇਹ ਚੱਲਦਾ ਵੀ ਮਿਊਜਿਕ। ਚੱਲਦਾ ਹੋਵੇ ਤੇ ਨੱਚੇਗੀ ਟੱਪੇਗੀ ਅ ਪਤਾ ਨੀ ਕੀ ਹੋਇਆ ਮੈਂ ਕਿਹਾ ਚੱਲਿਆ ਕਾਰ ਕਰਦੀ ਹੈ ਤੇ ਉੱਥੇ ਵੀ ਕਰੇਗੀ। ਪਰ ਇਹਦਾ ਮਨ ਹੀ ਨਹੀਂ ਹੈਗਾ ਅ ਸੀ। ਫਿਰ ਅਸੀਂ ਨੀ ਕਰਾਈ ਜੋ ਮੈਂ ਕਿਹਾ ਚਲੋਥੋ ਦੋ ਚਾਰ ਮਹੀਨੇ ਕਿਉਂਕਿ ਉੱਥੇ ਪੂਰਾ ਅਰ ਹੈਗਾ ਵੀ ਜਦ ਮਰਜੀ ਤੁਸੀਂ ਜੁਆਇਨ ਕਰਾ ਲਓ ਕਿਉਂਕਿ ਇਵਨਿੰਗ ਦੇ ਬੈਚ ਹੁੰਦੇ ਨੇ
ਹਮ ਹਾਂ ਉਹ ਤੇ ਹੈਗੇ ਸਾਡੇ ਇੱਥੇ ਵੀ ਨਾ ਸਾਡਾ ਸ਼ਹਿਰ ਛੋਟਾ ਹੈਗਾ ਇਨਾ ਵੱਡਾ ਸ਼ਹਿਰ ਨੀ ਹੈਗਾ। ਪਰ ਚਲੋ ਜਿੰਨੀ ਵੀ ਐਕਟੀਵਿਟੀ ਹੈਗੀਆਂ ਨੇ ਅੱਛੀ ਹੈਗੀ। ਨੇ ਹੁਣ ਇੱਕ ਮੇਰੇ ਕੋਲ ਇੱਕ ਫਰੈਂਡ ਹੈਗੀ ਆ ਮੇਰੀ ਤੇ ਇੱਕ ਜਿਮਨਾਸਟਿਕ ਦਾ ਮੈਨੂੰ ਮੈਸੇਜ ਆਇਆ ਸੀ। ਇੱਕ ਮੈਨੂੰ ਮੈਸੇਜ ਆਾਦਾ ਬੇਕਿੰਗ ਦਾ ਬੱਚਿਆਂ ਨੂੰ ਦੇਖ ਕਿੰਗ ਸਿਖਾ ਰਹੇ ਸੀ ਉਹਦੀ ਕਲਾਸ ਹੈਗੀ ਸੀ ਵੀਕ ਦੇ ਵਿੱਚ ਟੂ ਡੇਜ਼ ਹੈਗੀ ਸੀ। ਉਹ ਬੱਚੇ ਨੂੰ ਕਪ ਕੇਕਸ ਵਗੈਰਾ ਬਣਾਉਣੇ ਬ੍ਰੋਣੀ ਕੱਪ ਕੇਕਸ ਵਗੈਰਾ ਬਣਾਉਂ ਦੀ ਹੋ। ਕਲਾਸਿਸ ਦੇ ਹੈਗੇ ਨੇ ਉਹਦੇ ਵਿੱਚ ਤੇ ਮੈਨੂੰ ਕਹਿੰਦੀ ਹੈਗੀ ਸੀ ਮੰਮਾ ਵੀ ਮੈਂ ਇਹ ਚੀਜ਼ ਸਿੱਖ ਖਣੀ ਹੈਗੀ ਹੈ ਵੀ ਬਰਾਉਨੀਜ਼ ਬਣਾਨ ਆ ਕੱਪ ਕੇਕਸ ਬਣਾਣੇ ਬਸ ਔਹੀ ਟਾਈਮ ਦੇ ਇਸ਼ੂ ਕਰਕੇ ਨਾ ਤੇ ਫਿਰ ਮੈਂ ਕਿਆ ਸੀ ਮੈਂ ਕਿਆ ਚੱਲ ਕੋਈ ਗੱਲ ਨੀ ਮੈਂ ਤੈਨੂੰ ਜੋਇਨ ਕਰਵਾ ਦਾਂਗੀ ਐ ਕਲਾਸਿਸ ਦੇ ਵਿੱਚ। ਚ ਵੀ।
ਹਾਂਜੀ ਹਾਂਜੀ।
ਦੇਖਾਂਗੀ ਹੁਣ ਜਾਵਾਂ, ਹੈਲੋ ਦੇਖਾਂਗੀ ਹੁਣ ਵਾਪਿਸ ਜਾਵਾਂਗੀ ਨਾ ਦੇਖੋ ਹੁਣ ਇੱਕ ਦੋ ਦਿਨਾਂ ਚ ਮੇਰੀ ਵਾਪਸੀ ਹੁੰਦੀ ਹੈਗੀ ਗੀਏ। ਤੇ ਬਸ ਐ ਆਣਗੇ ਫਿਰ ਅ ਸ ਤੋਂ ਬਾਦ ਤੋਂ ਦੇਖਣੀ ਆ।
ਹੂੰ, ਤਾਂ ਔਵੀ ਹੁੰਦਾ ਨਾ ਜਿਵੇਂ ਬੱਚਾ ਸਟੱਡੀ ਕਰਦਾ ਪਿਆ ਕੁਛ ਅਲੱਗ ਹੋ ਜਾਂਦੈ। ਬਣਚੇ ਦੀ ਐਕਟੀਵਿਟੀ ਵੀ ਹੋ ਜਾਂਦੀ ਐ, ਥੋੜਾ ਇੰਟਰਸਟ ਬਣ ਜਾਂਦਾ ਤਾਂ ਅਲੱਗ ਸਟੱਡੀ ਤੋਂ ਕੁਛ ਅਲੱਗ ਚੀਜ਼ ਹੋ ਜਾਂਦ ਵਧੀਆ।
ਕੁਛ ਤਾਂ ਧਿਆਨ ਵੀ ਥੋੜਾ ਆਰਟ ਵੱਲ ਧਿਆਨ ਹੈਗੈ, ਥੋੜਾ। ਕੁਕਿੰਗ ਵੱਲ ਵੀ ਧਿਆਨ ਹੈਗੈ ਉਹਦਾ। ਅੱਛਾ ਹੁਣ ਜਿਵੇਂ ਅਹ ਸ਼ਾਮ ਹੋਏਗੀ ਨਾ ਸ਼ਾਮ ਹਮੇਸ਼ਾ ਹਾਂ ਸ਼ ਸ਼ਾਮੀ ਕਹੇਗੀ ਮੰਮਾ ਮੈਂ ਕੁਛ ਬਣਾਣੈ। ਤੇ ਇੱਕ ਵਾਰ ਏਨੇ ਤੁਸੀਂ ਕੈ ਲੋ ਨੈਚੋਸ ਲਿਆ ਕੇ ਨਾ ਨੈਚ ਜੋ ਉਸਦੇ ਨਾਲ ਜਿਵੇਂ ਅ ਤੁਸੀਂ ਕਹਿਲੋ। ਅਹ ਕਰੀਮ ਜਿ ਨੀ ਹੁੰਦੀ ਹੈਗੀ ਸਵੀਟ ਸਾਵਰ ਵਾਲੀ ਐਨੇ ਵੀ ਸਾਰਾ ਕੁਛ ਮਿਕਸ ਕਰਕ ਕੇ ਔ ਸਾਰੀ ਤੁਸੀਂ ਸਾਲਸਾ ਟਾਈਪ ਨੇ ਔ ਬਣਾਇਆ ਸੀ। ਤੇ ਔ ਕਾਫ਼ੀ ਟੇਸਟੀ ਬਣਾਇਆ ਸੀ, ਫੇਰ ਏ ਕੈੰਣੇ ਨਾ ਆ ਬੁਲੱਟ ਬਣਾਏ ਸੀ ਬੁਲੇਟਸ ਦੇ ਵਿੱਚ ਐਨੇ ਚੀਸ ਪਾ ਕੇ ਬਣਾਏ ਸੀ, ਮੈਨੂੰ ਕਹਿੰਦੀ ਮੰਮਾ ਮੇਰੇ ਕੋਲ ਟੂ ਹੰਡਰਡ ਰੂਪ ਵਿਚ ਦੇ ਦੋ ਤੇ ਪੈਸੇ ਲੈ ਜਾਂਦੀ ਏ ਅਪਣੇ ਆਪ ਨੂੰ ਜੋ ਜੋ ਚਾਈਦੈ ਨਾ ਸਾਰਾ ਸ
ਅੱਛਾ-ਅੱਛਾ, ਪਾਪਾ ਨਾਲ ਚਲੀ ਜਾਂਦੀ ਹੋਣੀ ਏ।
ਨਹੀਂ ਨਹੀਂ ਪਾਪਾ ਨਾਲ ਨਹੀਂ ਪਾਪ ਪਾ ਤੇ ਚਲੇ ਗੲੇ ਸ਼ੋਪ ਤੇ ਹੁੰਦੇ ਨੇ, ਬਸ ਸਾਈਕਲ ਤੇ ਸਾਡੇ ਘਰ
ਅੱਛਾ, ਅੱਛਾ, ਅੱਛਾ, ਕੋਲ ਈ ਹੋਣੀਐ ਅੱਛਾ, ਆਹ, ਫੇਰ ਤਾਂ ਬੱਚਾ ਚਲ ਜਾਂਦੈ ਸਾਈਕਲ
ਬੇਕਰੀ ਵਾਲੀ ਦੁਕਾਨ ਹੈਗੀ ਏ ਕਾ ਕਾਫੀ ਅੱਛੀ ਹੈਗੀ ਆ ਅੱਕਲ ਬਕ ਠੀ ਹੈਗੀ ਐ ਤੇ ਓਹਨਾ ਕੋਲ ਸਾਰਾ ਹੁੰਦਾ ਬੱਚਿਆ ਦੇ ਇੰਨਾ ਕੁਛ ਜੋ ਵੀ ਲੈਣੇ ਨੇ ਲੇ ਮੇਰਾ ਨਾਮ ਆਉਂਦਾ ਲੈਣ ਦੀ ਹੈਗੀ ਆ, ਤੇ, ਕਾਫੀ ਅੱਛੀਆ ਚੀਜ਼ ਨੇ ਐ ਮੈਨੂੰ ਬਣਨ ਬਣਕੇ ਖਵਾਇਆ ਇੱਕ ਵਾਰੀ ਏਨੇ ਮਰਸ਼ਮੇਲੋ ਅੰਦੇ ਤੇ ਉਹ ਇਨੇ ਪਤਾ ਨਹੀਂ ਪੁੰਨ ਕਿ ਉਹ ਖਾਦੇ। ਸਾਨੂੰ ਤੇ ਚੀਜ਼ਾ ਦਾ ਪਤਾ ਹੀ ਨਹੀਂ ਹੈਗਾ ਬੱਚਿਆਂ ਨੂੰ ਪਤਾ ਨਹੀਂ ਕਿੱਥੋਂ ਪਤਾ ਚੱਲ ਜਾਂਦੀਆ। ਸਾਰਿਆ ਚੀਜਾਂ।
ਫੋਨ ਆਉਂਦੀਆਂ ਰਹਿੰਦੀਆਂ ਨਾ ਬੱਚਿਆਂ ਨੂੰ ਦੇਖ ਕੇ ਜੇਦੀ ਚੀਜ ਆਕ ਕਲ ਸਬ ਕੁਛ ਫੋਨ ਤੇ ਹੈਗੇ ਕੋਈ ਵੀ ਰੈਸਿਪੀ ਨੀਡ ਨਹੀਂ ਹ ਕੋਈ ਵੀ ਅਗਰ ਬੱਚਾ ਕੋਈ ਆਰਟ ਕੋਈ ਮਿਲ ਗਿਆ ਸਕੂਲ ਲੋ ਕੰਮ ਕੋਈ ਪ੍ਰੋਜੈਕਟ ਵਗੈਰਾ ਉਹਦਾ ਸਭ ਕੁਝ ਵੀ ਫੋਨ ਤੇ ਹੁੰਦਾ ਛਾ ਦੇਖ ਕੇ
ਹਨ ਕੁਛ ਇੰਟਰਨੈਟ ਦਾ ਐਕਸੈੱਸ ਹੋਗਿਆ ਨਾ ਬਚਿਆ ਕੋਲ ਸਾਡੇ
ਹਾਂ ਹਾਂ
ਸਕੂਲ ਦੇ ਵਿੱਚ ਜੋ ਸਿਖਾਇਆ ਜਾਂਦਾ ਆ ਅਸੀਂ ਹੈਨਾ ਇਹਨਾਂ ਦੀ ਜਿਹੜੀ ਮਤਲਬ ਨੋਲੇਜ ਦਾ ਐਕਸਪੋਜਰ ਹੋ ਰਿਹਾ ਨਾ ਉਹ ਇੱਕ ਤੁਸੀਂ ਕਹਿ ਰਹੇ ਹੋ ਵਰਲਡ ਲੈਵਲ ਤੇ ਹੋ ਰਿਹਾ ਹੋ ਐ ਆ ਓਹ ਯੂਟਿਊਬ ਤੇ ਦੇਖਦੇ ਹੈਗੇ ਨੇ ਇੰਸਟਾ ਤੇ ਦੇਖਦੇ ਹੈਗੇ ਨੇ ਮਤਲਬ ਜੋ ਚੀਜ਼ਾਂ ਕੁਸ਼ਚਨ ਪੁੱਛਦੇ ਗਏ ਨੇ ਉਹ ਚੀਜ਼ ਇਹਨਾਂ ਨੂੰ ਅਸਰ ਮਿਲ ਜਾਂਦਾ ਅੱਜਕੱਲ ਤੇ ਇੰਨਾ ਐਡਵਾਂਸ ਸਿਸਟਮ ਹੋ ਗਿਆ ਨਹੀਂ ਹੋਰ ਸੁਣਾਓ ਤੁਸੀਂ ਕੀ ਬਣਾਇਆ ਅੱਜ
ਬੱਸ ਕੁਛ ਨੀ ਹੁਣ ਓਹ ਛੋਲੇ ਤਾਰੇ ਹੋਏ ਨੇ ਕਾਲੇ ਦੁਪਹਿਰ ਵਾਸਤੇ ਬਸ ਉਹੀ ਬਣਣਗੇ ਹਾਂ
ਸੁੱਕੇ ਬਣਾਓਗੇ?
ਅਸੀਂ ਇੱਧਰ ਦੇ ਪਹਿਲੇ ਦੇਖਤਾ ਸੀ? ਨਾਲ ਚਾਵਲ ਬਣਾਈ ਦੀ ਨੇ। ਹਾਂ ਜਿਆਦਾ ਤਰੀ ਵਾਲੇ ਨੀ ਬਈ ਠੀਕ। ਠੀਕ ਹੁੰਦੀ ਹੈ ਤਰੀ।
ਅੱਛਾ ਤਰੀ ਵਾਲੇ ਕਾਲੇ ਨੇ । ਚਿੱਟੇ ਨੇ ਛੋਲੇ।
ਕਾਲੇ ਛੋਲੇ ਨੇ। ਅਸੀਂ ਇੱਕ ਸ਼ਨੀਵਾਰ ਕਾਲੇ ਬਣਾਉਦੇ ਆ ਇੱਕ ਸ਼ਨੀਵਾਰ ਚਿੱਟੇ ਬਣਾਉਂਦੇ ਆ।
ਹੂੰ। ਅੱਛਾ ਕਾਲੇ ਵਧੀਆ ਲੱਗਦੇ ਨੇ? ਤੇ ਆਹ ਬੜੇ ਸਵਾਦ ਲੱਗਦੇ ਨੇ ਚਿੱਟੇ ਨਾਲੋ ਨਾ ਕਾਲਾ ਜ਼ਿਆਦਾ। ਨਹੀਂ। ਤੇ ਅਸੀ ਮਤਲਬ ਥੋੜੇ ਰਸ ਭਿੰਨੇ ਬਣਾਉਂਦੇ, ਹੋਵੋਗੇ ਹਨਾ। ਹਮ, ਲਾਣਾ ਚਾਹ। ਅੰਕਲ ਤੁਸੀਂ ਘਰ ਹੈ, ਆਣਾ ਕਦੀ ਹੋਰ ਘਰ ਪਰਿਵਾਰ ਸਾਰੇ ਠੀਕ ਨੇ ਨਾ ਹੈਂ ਹਾਂ। ਠੀਕ ਹੈ ਜੀ ਚੰਗਾ ਜੀ, ਫਿਰ ਹੈ ਸਤਿ ਸ੍ਰੀ ਅਕਾਲ ਜੀ ।